ਹੈਲੋ
ਹਾਂ ਸਤਿ ਸ੍ਰੀ ਅਕਾਲ ਜੀ
ਅ ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ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 ਕੀ ਹਾਲ ਏ ਵਧੀਆ ਵਧੀਆ ਤੁਸੀਂ ਦੱਸੋ ਬਸ ਮੈਂ ਵੀ ਵਧੀਆ ਮ ਕੁਛ ਨੀ ਬੈਠੇ ਸੀ
ਅੱਛਾ ਜੀ ਹਾਂ ਬਸ ਬੈਠਾ ਸੀ ਚਾਹ ਪੀ ਕੇ ਹਟੇ ਸੀ ਹੁਣੇ
ਅੱਛਾ ਅੱਛਾ
ਹਾਂਜੀ
ਹੋਰ ਲੰਚ ਹੋ ਗਿਆ ਤੁਹਾਡਾ ਬਸ ਅਸੀਂ ਵੀ ਬੈਠੇ ਸੀ ਹੁਣ ਅਸੀਂ ਵੀ ਚਾਹ ਪੀਣ ਲੱਗੇ ਆਂ ਬਣਾਉਂਦੇ ਆਂ ਨਾ ਆਹ ਕਹਿੰਦੇ ਤੇ ਪੇਆ ਅੱਜ ਅਸੀਂ ਲੰਚ ਲੇਟ ਕੀਤਾ ਤੇ ਹੁਣ ਦੇਖੋ ਹੁਣ ਚਾਹ ਬਣਾਵਾਂਗੇ
ਅੱਛਾ ਜੀ ਤੇ ਮੈਂ ਤੁਹਾਨੂੰ ਆਪਣਾ ਹੋਰ ਸਭ ਵਧੀਆ ਜੀ ਤੇ ਮੈਂ ਤੁਹਾਨੂੰ ਕਹਿਣਾ ਸੀ ਆਪਣਾ ਮੈਂ ਨਾ ਅ ਟੈਕਨੋਲੋਜੀ ਬਾਰੇ ਤੁਹਾਡੇ ਨਾਲ ਕੋਈ ਗੱਲਾਂ ਡਿਸਾਈਡ ਕਰਨੀਆਂ ਸੀ ਟੈਕਨੋਲੋਜੀ ਦੀ ਹੈ ਤੇ ਜਿਵੇਂ ਤੁਸੀਂ ਲਾ ਲਓ ਕਿ ਆਪਣਾ ਤੁਹਾਨੂੰ ਪਤਾ ਟੈਕਨੋਲੋਜੀ ਕਿੰਨੀ ਹੋ ਚੱਲੀ ਹੈ ਨਾ ਜਿਵੇਂ ਕਿ ਆਪਾਂ ਕਿਸੇ ਟਾਈਮ ਬੈਂਕ ਚ ਜੇ ਵੇਹਲੇ ਟਾਈਮ ਜਾਈਦਾ ਸੀ ਸਾਨੂੰ ਪੈਸੇ ਜਮਾ ਕਰਾਉਣ ਵਾਸਤੇ ਲਾਈਨਾਂ ਵਿੱਚ ਲੱਗਣਾ ਪੈਂਦਾ ਸੀ ਹਨਾ ਜਾਂ ਕਿਸੇ ਨੂੰ ਪੈਸੇ ਸ ਭੇਜਣ ਵਾਸਤੇ ਲਾਈਨ ਚ ਲੱਗਣਾ ਪੈਂਦਾ ਸੀ ਹੁਣ ਅੱਜ ਕੱਲ੍ਹ ਆਪਾਂ ਨੂੰ ਫੋਨ ਦੇ ਵਿੱਚ ਆਪਾਂ ਕਿਸੇ ਨੂੰ ਪੈਸੇ ਸੈਂਡ ਕਰ ਸਕਦੇ ਹਾਂ ਆਪ ਖੁਦ ਰਿਸੀਵ ਕਰ ਸਕਦੇ ਹਨਾ ਗੂਗਲ ਪੇ ਫੋਨ ਪੇ ਇਹਦੇ ਵਿੱਚ ਵਗੈਰਾ ਹਨਾ
ਦੇਖੋ ਇਹਦੇ ਫਾਇਦੇ ਵੀ ਬੋਤ ਨੇ ਤਾਂ ਨੁਕਸਾਨ ਵੀ ਬੋਤ ਨੇ ਹੁਣ ਦੇਖੋ ਅੱਜ ਕੱਲ੍ਹ ਕਿੰਨਾ ਕਿਨਾ ਕੁਛ ਫਰੋਡ ਵੀ ਤਾਂ ਹੋ ਰੇਐ ਹੈ ਨਾ ਚੀਜ਼ਾਂ ਨੂੰ ਦੇਖਿਆ ਜਾਏ ਤੇੇ
ਫਰੋਡ ਹੀ ਬੋਤ ਜ਼ਿਆਦਾ ਹੋ ਰਿਹਾ ਜਿਵੇਂ ਕਿ ਇੰਸਟਾਗ੍ਰਾਮ ਤੇ ਲੋਕਾਂ ਨੇ ਪੇਜ ਬਣਾ ਲਿੱਤੇ ਆ ਹਨਾ
ਬਿਲਕੁਲ ਬਿਲਕੁਲ ਤੁਸੀਂ ਮੰਨੋਗੇ ਹਾਂ ਤੁਸੀਂ ਮੰਨੋ ਗੇ ਕਿ ਮੈਨੂੰ ਖੁਦ ਨਾਲ ਇੱਕ ਫਰੋਡ ਹੋ ਚੁੱਕਿਆ ਹੈ ਮੈਨੂੰ ਮਤਲਬ ਇੰਸਟਾਗ੍ਰਾਮ ਐਵੇਂ ਕਿਸੇ ਇੱਕ ਰਿਲੇਟਿਵ ਦਾ ਫੋਨ ਆਇਆ ਸੀ ਉਹਦੇ ਕੋਲ ਮਤਲਬ ਅ ਫੋਲੋਵਰਸ ਵਗੈਰਾ ਵੀ ਨਾ ਸੇਮ ਡਿਟੋ ਜਿਵੇਂ ਆਪਣੇ ਸਾਰੇ ਰਿਸ਼ਤੇਦਾਰ ਹੁੰਦੇ ਨੇ ਉਹਹੀ ਉਹਦੇ ਕੋਲ ਫੋਲੋਵਰ ਵਗੈਰਾ ਸੇਮ ਸੀ ਕਿ ਪ ਉਹੇ ਆਈ ਡੀ ਹੈਕ ਕੀਤੀ ਸੀ ਜਾਂ ਉਹਨੇ ਫੇਕ ਬਣਾਈ ਸੀ ਮੈਨੂੰ ਕੁੱਛ ਹੋ ਰਿਹਾ ਸੀ, ਕਿ ਸਮਝ ਨੀ ਲੱਗੀ ਬਸ ਮੇਰਾ ਵੀ ਦਿਮਾਗ ਖ਼ਰਾਬ ਸੀ ਉਸ ਟਾਈਮ ਮੈਂ ਅਸੈਪਟ ਕਰ ਲੀ। ਉਸ ਬੰਦੇ ਨੂੰ ਤੇ ਮੈਸੇਜ ਆਇਆ ਤੇ ਕਹਿੰਦਾ ਵੀ ਏਦਾਂ ਏਦਾਂ ਐਪ ਏ ਤੂੰ ਵੀ ਕਰ ਲੈ ਬਈ ਤੂੰ ਤਾਂ ਮੈਨੂੰ ਜਾਨਦੀ ਬਹੁਤ ਅੱਛੇ ਤਰੀਕੇ ਨਾਲ ਵੀ ਮੈਂ ਤਾਂ ਜਾਨਦੀ ਸੀ ਪਰਸਨਲੀ ਉਹਨੂੰ ਸਾਡੇ ਮਤਲਬ ਰਿਸ਼ਤੇਦਾਰ ਜੋ ਹੈਗੇ ਸੀ ਓਹ ਤੇ ਓਨੇ ਮੈਨੂੰ ਐਪ ਡਾਊਨਲੋਡ ਕਰਨ ਨੂੰ ਕਈ, ਮੈਂਨੇ ਐਪ ਡਾਊਨਲੋਡ ਕੀਤੀ। ਫਿਰ ਮੈਂ ਮਤਲਬ ਉਹ ਹਾਂ ਤੇ ਬਸ ਫਿਰ ਮੈਂ ਉਹਨੇ ਮੈਨੂੰ ਸਟੈਪ ਬਾਏ ਸਟੈਪੈ ਮੈਨੂੰ ਦੱਸ ਰਿਹਾ ਵੀ ਤੁਸੀਂ ਇਹ ਫੋਲੋ ਕਰੋ ਇੰਸਟਰਕਸ਼ਨ। ਐਵੇਂ ਹੋਏਗਾ, ਐਵੇਂ ਹੋਏਗਾ ਮੈਂ ਵੀ ਮੰਨਦੀ ਰਈ।
ਤੇ ਬਸ ਫਿਰ ਇੱਕੋ ਇੱਕੋ ਬੰਦੇ ਦਾ ਫੋਨ ਸਾਰਾ ਬਲੈਕ ਸਕਰੀਨ ਹੋ ਗਈ, ਹੈਗ ਹੋ ਗਯਾ ਪੂਰਾ ਫੋਨ ਮੇਰਾ ਹਾਂ।
ਗਯਾ ਤੁਹਾਡਾ?
ਹਾਂ ਫੋਨ ਹੈਂਗ ਕਰ ਲਿਆ ਫਿਰ ਇੱਕੋ ਦਮ ਮੈਨੂੰ ਤਾਂ ਚਲੋ ਡਰ ਪੈ ਗਿਆ ਫਿਰ ਮੈਂ ਇੱਕੋ ਦਮ ਵੀ ਮਤਲਬ ਬੈਂਕ ਮੈਨੇਜਰ ਨਾ ਮੇਰੀ ਜਾਣਕਾਰੀ ਸੀ ਮੈਂ ਇਕੋਦਮ ਓਨਾ ਨੂੰ ਫੋਨ ਕੱਰਤਾ ਮੈਂ ਕਹਿਤਾ ਏਦਾਂ ਗੱਲ ਹੋਈ ਏ। ਤੁਸੀਂ ਨਾ ਮੇਰਾ ਫੋਨ ਮਤਲਬ ਆਈ ਡ ਵਗੈਰਾ ਸਬ ਉਹ ਕਰ ਦੋ ਮਤਲਬ ਬੈਂਕ ਡਿਟੇਲ ਦੇਖੋ ਥੋੜੇ ਬਹੁਤੇ ਤਾਂ ਹੁੰਦੇ ਹੀ ਨੇ ਸਭ ਦੇ ਅਕਾਊਂਟ ਚ ਹਨਾ ਤੇ ਫੇਰ ਮੈਂ ਓਨਾਂ ਨੂੰ ਕਹਿ ਤਾ ਮੈਂ ਕਿਯਾ ਏਦਾਂ- ਏਦਾਂ ਤੁਸੀਂ ਮੇਰਾ ਬੰਦ ਕਰਦੋ! ਫੇਰ ਓਹੀ ਓਹੀ ਚੱਕਰ ਪਿਆ ਸੀ ਜਿਵੇਂ ਉਹਨਾਂ ਨੇ ਬੰਦ ਕੀਤਾ ਉੱਤੋਂ ਮੈਨੂੰ ਮੈਸੇਜ ਆ ਗਿਆ ਬਈ ਤੁਹਾਡੀ ਟਰਾਂਜ਼ੈਕਸ਼ਨ ! ਦੀ ਹੈ।
ਅੱਛਾ ਜੀ ਓਹੀ ਅ ਨਾ ਉਹ ਟਾਈਮ ਜ਼ਿੰਦਗੀ ਤੁਹਾਡੇ ਕੋਲ ਸਾਈਡ ਸਾਰਾ ਕੁਛ ਕਰਵਾ ਲਿਆ ਅ ਆਪਣੇ ਡਾਕੂਮੈਂਟ ਭਰਵਾ ਲੇ ਬਈ ਜੈੜਾ ਆਪਣਾ ਬੈਂਕ ਚ ਪੈਹਾਂ ਟਰਾਂਸਫਰ ਕਰਨ ਵਾਸਤੇ ਚਲੋ ਵਧੀਆ ਕਿੱਦ। ਤੁਸੀਂ ਆਪਣੇ ਬੈਂਕ ਤੁਹਾਡੇ ਮੈਨੇਜਰ ਤੁਹਾਡੇ ਨਾਲ ਜਾਣਦੇ ਸੀ ਤੁਸੀਂ ਤਾਡੇ ਆ।
ਹਾਂ ਓਨੇ ਮੈਨੂੰ ਬਹੁਤ ਅੱਛਾ ਓਪਰੇਟ ਕੀਤਾ ਹਾਂ।
ਹਾਂਜੀ। ਨਈ ਤੇ ਤੁਹਾਡੇ ਬੈਂਕ ਅਕਾਊਂਟ ਚੋਂ ਮਤਲਬ ਕਿ ਪੈਸੇ ਕੱਟੇ ਜਾਣੇ ਸੀ।
ਹਾਂ ਓਨੇ ਮਤਲਬ-ਮਤਲਬ ਕੱਟਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਫੇਲ ਹੋ ਗਈ ਸੀ ਟ੍ਰਾਂਜੈਕਸ਼ਨ। ਮਲਬ ਓਨੇ ਦੋ। ਤਿੰਨ ਵਾਰੀ ਟਰਾਈ ਕੀਤਾ ਸੀ। ਲੇਕਿਨ ਮੈਸੇਜ ਤਾਂ ਮੈ ਨੀ ਆਨਾ ਸੀ ਨਾ। ਸਿਮ ਮੇਰੇ ਕੋਲ ਸੀ।
ਹਾਂਜੀ-ਹਾਂਜੀ। ਮੈਂ ਖੁਦ ਏਦਾਂ ਇੱਕ ਵਾਰ ਫਸ ਚੁੱਕਿਆ ਸਕੀਮ ਦੇ ਵਿੱਚ ਮਤਲਬ ਕਿ ਆਪਣਾ ਇੰਸਟਾਗ੍ਰਾਮ ਤੇ ਪੇਜ ਸੀ। ਕੋਈ ਐਮ-ਐਮ ਆ ਕੇ ਕਲੋਥਿੰਗ ਵਾਲਾ।
ਅੱਛਾ।
ਤੇ ਉਹ ਮ ਕੀ ਉਹਨਾਂ ਨੇ ਇੱਕ ਆਪਣਾ ਜੈਕਟ ਪਾਈ ਸੀ ਬੋਤ ਸੋਹਨੀ ਸੀ ਜੈਕਟ। ਓ ਜੈਕਟ ਦਾ ਮੈਂ ਓਨਾਂ ਨੂੰ ਮੈਸੇਜ ਕੀਤਾ। ਡੀ-ਐਮ ਕੀਤਾ ਤੇ, ਓਨਾਂ ਨੇ ਮੈਨੂੰ ਕੇਹਾ ਬਾਈ- ਸੌ ਰੁਪਏ ਦੀ ਹੈਗੀ ਅ। ਤੇ ਮਨੂੰ ਨੀ ਪਤਾ ਸੀ ਕਿ ਓਹ ਫੇਕ ਹੈਗਾ ਵਾ ਮਲਬ ਕਿ ਓਨੇ ਕਿਸੇ। ਓਦੇ ਨਾਮ ਤੇ ਮਤਲਬ ਕੀ ਆਪਣਾ ਕੀਤਾ ਹੀ, ਓਦੀਆ ਪੋਸਟਾ ਓਧਰੋਂ ਸੇਵ ਕਰਕੇ। ਤੇ ਇੱਧਰ ਆਪਣੇ ਪੇਜ ਤੇ ਪਾ ਲੈਂਦਾ ਸੀ। ਓਨਾਂ ਨੇ ਪੇਮੈਂਟ ਤੇ ਮੇਰੇ ਕੋ ਔਨਲਾਈਨ ਕਰਵਾ ਲਈ। ਔਨਲਾਈਨ ਪੇਮੈਂਟ। ਕਰਾ ਕੇ ਮੇਰੇ ਕੋਲ ਓਦਾ ਹੀ ਝੂਠਾ-ਮੂਠਾ ਓਨਾਂ ਨੇ ਐਡਰੈਸ ਪੁੱਛਿਆ ਤੇ ਕਰਕੇ। ਤੇ ਓਨਾਂ ਨੇ ਕਹਿਤਾ ਹਫ਼ਤੇ ਤੱਕ ਕਰ ਆ ਜਾਏਗੀ। ਇੱਕ ਹਫ਼ਤਾ ਹੋ ਗਿਆ, ਮੈਂ ਕਿਹਾ ਹਜੇ ਤੱਕ ਨਹੀਂ ਆਈ ਜਦੋਂ ਮੈਂ ਉਹਨਾਂ ਨੂੰ ਕੋਲ ਕੀਤੀ। 'ਤੇ ਉਨਾਂ ਨੇ ਨੰਬਰ ਮੇਰਾ ਬਲੋਕ 'ਚ ਪਾਤਾ 'ਤੇ ਫੇਰ ਫਿਰ ਉਨਾਂ ਦਾ ਮਨ ਕੀ ਆਪਣਾ ਇੱਥੇ ਅੰਮ੍ਰਿਤਸਰ ਦੇ ਵਿੱਚ ਈ ਉਨਾਂ ਦੀ ਸ਼ੋਪ ਸੀਗੀ 'ਤੇ ਫੇਰ ਮੈਂ ਆਪਣਾ ਅੰਮ੍ਰਿਤਸਰ ਮੈਂ ਕੋਈ ਸ਼ੋਪ 'ਤੇ ਗਿਆ 'ਤੇ ਉਨਾਂ ਨੂੰ ਮੈਂ ਕਿਹਾ ਕਿ ਮੈਂ ਭਾਜੀ ਤੁਹਾਨੂੰ ਏਡਾ ਔਡਰ ਦਿੱਤਾ ਸੀ ਤੁਸੀਂ ਕੈ ਕਿ ਹਫ਼ਤੇ ਤੱਕ ਤੁਹਾਡੇ ਕੋਲ ਜੈਕਟ ਪਹੁੰਚ ਜੂਗੀ। ਕਹਿੰਦਾ ਭਾਜੀ ਕਿਤੇ ਜਿਨਾ ਨੂੰ ਨਾ ਮੈਂ ਦਿਖਾਇਆ ਕਹਿੰਦਾ ਭਾਜੀ ਏ 'ਤੇ ਮੇਰਾ ਸਕੈਮ ਹੋ ਗਿਆ 'ਤੇ ਸਾਡੇ ਨਾਲ ਏ 'ਤੇ ਫਰੋਡ ਏ ਸਾਡਾ ਅਕਾਊਂਟ ਨੰਬਰ ਹੈਗਾ ਨੀ ਨਾ ਏ ਨੰਬਰ।
ਐਨੇ ਬਸ ਉਈ ਤਾਂ ਗੱਲ ਏ ਕਈ ਦੇਖੋ ਮਿਸਯੂਜ ਵੀ ਏਦਾ ਇੰਨਾ ਹੁੰਦਾ, ਫਾਇਦੇ ਵੀ ਏਦੇ ਇੰਨੇ ਨੇ ਇੱਕ ਪਾਸੇ।
ਹਾਂਜੀ-ਹਾਂਜੀ ਏਨਾਂ ਦਾ ਨਾ ਫਾਇਦਾ ਵੀ ਬੋਤ ਆ, ਨੁਕਸਾਨ ਵੀ।
ਹਾਂ ਹੁਣ ਦੇਖੋ ਅੱਜ-ਕੱਲ ਕੁਛ ਅੱਜ-ਕੱਲ ਦੇਖੋ ਏ ਆਈ, ਆਈ ਏ ਕੁਛ ਪਤਾ ਈ ਨੀ ਲੱਗਦਾ ਕੀ ਰੀਅਲ ਏ, ਕੀ ਫੇਕ ਏ।
ਹਾਂਜੀ-ਹਾਂਜੀ ਹੁਣ ਜਿਵੇਂ ਆਪਾਂ ਸੋਚੀਦਾ ਕਿ ਆਪਾਂ ਇੱਥੇ ਜਾਂ ਜਗਾ 'ਤੇ ਜਾ ਕੇ ਘੁੰਮਣ ਫਿਰਨ ਜਾਵਾਂਗੇ ਆਪਾਂ ਇੱਥੇ ਫੋਟੋ ਸ਼ੂਟ ਕਰਾਂਗੇ ਹਨ। ਸਾਡੇ ਕੋਲ ਨਈ ਜਾਇਆ ਜਾਂਦਾ ਹੁਣ ਏ ਆਈ ਐਪ ਦੇ ਵਿੱਚ ਆਪਾਂ ਉਹੀ ਆਪਣੇ ਕੋਈ ਫੋਟੋ ਭਰ ਕੇ ਮਤਲਬ ਕੀ ਓ ਪਲੇਸ ਦਾ ਨਾਮ ਸਰਚ ਕਰੇ ਕਰਾਂਗੇ ਆਪਾਂ ਉਸ ਜਗਾ ਦਾ ਆਪਾਂ ਪਹੁੰਚ ਜਾਈਦਾ ਹਨਾ।
ਹਾਂ ਬਿਲਕੁੱਲ ਮੈਂ ਖੁਦ ਕਿੰਨੀ ਵਾਰੀ ਕੀਤਾ ਦਾ, ਹਾਂ ਮੈਂ ਹਾਂ ਮੈਂ ਖੁਦ ਕਿੰਨੀ ਵਾਰੀ ਕੀਤਾ ਦਾ ਲੇਕਿਨ ਫੇਰ ਮੈਨੂੰ ਕਿਸੇ ਨੇ ਕੇਆ ਕਿ ਨਾ ਕਰਿਆ ਕਰੋ ਐਦਾਂ ਤੁਹਾਡੀ ਸਾਰੀ ਫੋਟੋ ਸਾਰੇ ਮਤਲਬ ਏ ਆਈ ਵਗੈਰਾ ਜਾਣਦਾ ਐ।
ਅ ਮਤਲਬ ਕੀ ਵੋ ਜਾਂਦੀ ਏ ਲੀਕ ਹੋ ਜਾਂਦੀ ਆ ਫ਼ੋਟੋਆਂ।
ਉਹੀਓ ਕਹਿੰਦੇ ਪਿੱਛੇ ਪਤਾ ਨੀ ਕੌਣ-ਕੌਣ ਲੱਗਾ ਵੇ, ਕੌਣ-ਕੌਣ ਮਿਸਯੂਜ ਕਰ ਰਿਹਾ ਤੁਹਾਡੀ ਫੋਟੋਜ਼ ਨੂੰ ਕਿਵੇਂ ਯੂਜ ਕਰ ਰੇ ਐ। ਹਨਾ ਕਹਿੰਦੇ ਤੁਸੀਂ ਨਾ ਆਪਦੀ ਪਰਸਨਲ ਹੋਗੀ, ਪਰਸਨਲ ਪੋਸ ਨਾ ਅਪਲੋਡ ਕਰਿਆ ਕਰੋ। ਤੁਸੀਂ ਜੋ ਮਰਜ਼ੀ ਪੁੱਛੋ ਲਾ ਏਨੂੰ ਤੁਹਾਨੂੰ ਸਭ ਕੁਛ ਦੱਸੇਗਾ।
ਹਾਂਜੀ-ਹਾਂਜੀ ਏ ਐ ਕਿ ਆਪਣਾ ਮੈਨੂੰ ਵੀ ਕਿਸੇ ਨੇ ਐ ਦੱਸਿਆ ਕਿ ਆਪਣਾ ਫੋਟੋਆਂ ਲੀਕ ਹੋ ਜਾਂਦੀ ਐਗੀ ਨਾ ਕਰਿਆ ਕਰੋ ਆ ਪਣੇ ਪਰਸਨਲ ਫੋਟੋਆ ਨਾ ਕਰਿਆ ਕਰੋ ਲੀਕ ਹੋ ਜਾਂਦੀ ਐ ਇਸ ਕਰਕੇ ਫਿਰ ਮੈਂ ਵੀ ਯੂਜ ਕਰਨਾ ਬੰਦ ਕਰਤਾ ਗੀ ਵੀ ਜਰੂਰ ਆਪਾਂ ਕਰਨਾ ਅਨਾ ਆਪਣੇ ਮਿਸ ਯੂਜ ਹੋਣਾ। ਏ ਕਿ ਟੈਕਨੋਲੋਜੀ ਦਾ ਏ ਐ ਕਿ ਆਪਣਾ ਫਾਇਦਾ ਵੀ ਬੋਤ ਐ ਨੁਕਸਾਨ ਵੀ ਬੋਤ ਹੈਗੇ ਐ। ਹੁਣ ਜਿਵੇਂ ਬੱਚਿਆਂ ਨੂੰ ਛੁੱ ਟੀਆਂ ਪਈਆ ਹਨਾ 'ਤੇ ਓ ਬੱਚਿਆਂ ਨੂੰ ਹੋਮਵਰਕ ਫੋਨ ਦੇ ਵਿੱਚ ਈ ਕਰਨਾ ਪੈ ਜਾਂਦਾ ਹਨਾ।
ਸਈ ਗੱਲ ਏ ਉਦੇ ਬੱਚੇ ਵੀ ਤਾਂ ਕਿੰਨੇ ਚਲਾਕ ਨੇ ਦੇਖੋਗੇ ਕਮਾਂਡ ਦੇ ਦਿੰਦੇ ਜੈਮਨੀ ਈ ਹੋਗੀ ਏ ਆਈ ਹੋ ਗਿਆ ਹਨਾ।
ਏਨਾਂ ਨੂੰ ਕਮਾਂਡ ਦੇ ਦਿੰਦੇ ਨੇ ਆਪੇ ਬਣਿਆ ਬਣਾਇਆ ਸਭ ਕੰਮ ਆ ਜਾਂਦਾ 'ਤੇ ਸਾ ਸਾਡੇ ਟਾਈਮ 'ਤੇ ਸੀ ਰਾ ਤਾਂ ਜਾਗ-ਜਾਗ ਕੇ ਪ੍ਰੋਜੈਕਟ ਬਣਾਂਦੇ ਹੁੰਦੇ ਸੀ।
ਹਾਂ ਰਾਤਾਂ ਜਾਗ ਜਾ ਆਪਾਂ ਜਿਵੇਂ ਲਾਈਟ ਚੱਲ ਜਾਣੀ ਫਿਰ ਮੋਮਬੱਤੀ ਰੱਖ ਕੇ ਆਪਾਂ ਪੜਾਈ ਕਰਨੀ।
ਛੁੱਟੀਆਂ ਤੋਂ ਛੁੱਟੀਆਂ ਤੋਂ ਹਫ਼ਤੇ ਪਹਿਲੇ ਅਸੀਂ ਪ੍ਰੋਜੈਕਟ ਬਣਾਉਣਾ ਸ਼ੁਰੂ ਕਰ ਦੇਣੇ। ਚਾਟ ਬਣਾਂਦੇ ਬੈਦੇ ਸੀ ਅੱਜ-ਕੱਲ ਤਾਂ ਦੇਖੋ ਅੱਜ-ਕੱਲ ਤਾਂ ਦੇਖੋ ਪ੍ਰੋਜੈਕਟ ਵੀ ਬੱਚਿਆਂ ਨੂੰ ਓਨਲਾਈਨ ਹੀ ਉਦਨ ਕਰਨ ਵਸ ਚਾਟ ਵਗ਼ੈਰਾ ਦਾ ਤਾਂ ਕੋਈ ਕੰਮ ਰੇ ਈ ਨੀ ਗਿਆ, ਪੀ ਪੀ ਟੀਜ ਬਣਾਓ ਹਨਾ ਪੋਸਟਰ ਬਣਾਓ ਐ ਚੀਜ਼ਾਂ ਆਈਆਂ।
ਬਿਲਕੁੱਲ ਆਰਟਿਸ ਹੈਗੇ ਜੀ।
ਹਾਂ। ਦੇਖੋ ਫਿਰ ਓ ਵੀ ਬੱਚਿਆਂ ਨੂੰ ਐਡਵਾਂਸ ਕਰ ਰੇ ਨਾ ਜੋ ਅੱਜ-ਕੱਲ ਟੈਕਨੋਲੋਜੀ 'ਚ ਆ ਗੇ ਉਸ ਹਿਸਾਬ ਨਾਲ ਐਡਵਾਂਸ ਪਾ ਦੇਣ ਵਿਚ
ਐਡਵਾਂਸ, ਹਾਂ ਬਿਲਕੁਲ ਤਾਡੀ ਗੱਲ ਸਹੀ ਐ ਐਡਵਾਂਸ ਚ ਕਰ ਰੈਆ। ਕਿ ਬੱਚਿਆਂ ਦਾ ਫੈਦਾ ਮਤ ਬੱਚੇ ਫੈਦਾ ਬਹੁ ਚੁੱਕਣ ਦੇ ਏਸ ਚੀਜ਼ ਦਾ।
ਆਹੋ ਬਿਲਕੁਲ ਸਹੀ ਗੱਲ ਏ।
ਹਾਂਜੀ। ਹੋਰ ਸਭ ਠੀਕ ਐ ਜੀ, ਤੁਸੀਂ ਦੱਸੋ ਆਪਣਾ ਕੋਈ ਗੱਲ?
ਬਸ, ਹਾਂ ਬਸ ਵਧੀਆ ਸਭ ਕੁਛ, ਹੁਣੇ ਬੈਠੀ ਸੀ ਹੁ ਨ ਥੋੜਾ ਚਾਹ ਵਗੈਰਾ ਦੇਖ ਰੀ ਆ ਨਾਲ ਕੁਛ ਸਨੈਕਸ ਵਗੈਰਾ ਫਰਾਈ ਕਰਨੀ ਆ।
ਅੱਛਾ ਜੀ।
ਹਾਂਜੀ-ਹਾਂਜੀ, ਹੋਰ ਘਰ ਪਰਵਾਰ ਸਭ ਠੀਕ ਏ?
ਹਾਂਜੀ ਸਭ ਵਧੀਆ, ਨਾਲੇ ਇੱਕ ਤਾਨੂੰ ਮਲਬ ਕੀ ਆਪਣਾ ਹੋਰ ਜਾ ਫੇਰ ਏ ਗੱਲ ਪੁੱਛਣੀ ਸੀ ਜਿਵੇਂ ਮਾਨ ਸਾਬ ਨੇ ਕਿਹਾ ਵਾ ਕੀ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਆਪਣਾ ਕਿ ਬੱਚਿਆਂ ਦੀ ਫੀਸਾਂ ਮਾਫ਼ ਕਰਨੀਆਂ ਚਾਈਦੀਆਂ।
ਹਾਂਜੀ-ਹਾਂਜੀ।
ਹਾ ਜਿਵੇਂ ਕਿ ਹੁਣ ਬੱਚਿਆਂ ਦੇ ਪ੍ਰਾਈਵੇਟ ਸਕੂਲ ਚ ਛੁੱਟੀਆਂ ਪਈਆ, ਹਨਾ? ਤੇ ਛੁੱਟੀਆਂ ਪ ਹਾਲਾਂਕਿ ਓ ਕਹਿੰਦੇ ਆ ਕਿ ਏ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਫੀਸਾਂ ਮਾਫ਼ ਕਰਨੀਆਂ ਚਾਈਦੀਆਂ ਏਅ ਗੱਲ ਸਹੀ ਏ।
ਬਿਲਕੁਲ। ਨ‌ਈ ਦੇਖੋ ਕਰਨੀ ਤਾਂ ਚਾਈਦੀ ਏ ਦੇਖੋ ਇੱਕ ਮੀਨੇ ਦੀ ਫੀਸ ਅਡਵਾਂਸ ਹੀ ਮਤਲਬ ਖਰਾਬ ਈ ਜਾਂਦੀ ਆ ਕੋਈ ਦੇਖੋ ਹੁਣ ਨਾ ਤਾਂ ਬੱਚਾ ਪੂਰਾ ਮੰਥ ਸਕੂਲ ਜਾਂਦਾ ਐ ਨਾ ਪੂਰਾ ਮੰਥ ਬੱਚਾ ਵੈਨ ਚ‌ ਜਾਂਦਾ ਅਗਰ ਸਕੂਲ ਆਲੇ ਮੰਗਦੇ ਨੇ ਤੇ ਨਾਲ ਓਦੇ ਵੈਨ ਆਲੇ ਵੀ ਫੇਰ ਆਦੇ ਨੇ ਘਰ ਵੈਨ ਆਲੇ ਦੇ ਫੋਨ ਆਦਾ ਕਿ ਸਾਨੂੰ ਵੀ ਪੈਸੇ ਮੰਥ ਦੇ ਚਾਈਦੇ ਨੇ।
ਹਾਂਜੀ-ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਜੀ।
ਤੇ ਨਾ ਤਾਂ ਬੱਚਾ ਪੜ ਰੇਆ ਨਾ ਬੱਚਾ ਜਾ ਰੇਆ ਵੇ ਨਾ ਤੁਸੀਂ ਆਉਣ ਤੇ ਤੁਸੀਂ ਛੁੱ ਛੀ ਤੁਸੀਂ ਓਨੂੰ ਔਨਲਾਈਨ ਸਮਝਾ ਰਹੇ ਓ ਅਸੀਂ ਮੰਨੀਏ ਤਾਂ ਵੀ ਛੁੱਟੀਆਂ ਚ ਬੱਚੇ ਇੱਕਦਮ ਫਰੀ ਹੁੰਦੇ ਨੇ ਨਾ। ਚੀਜ਼ ਵੈਸੇ ਗਲਤ ਏ ਤਾਂ ਅਸੀ ਸਟਾਰਟਿੰਗ ਤੋਂ ਈ ਅਸੀਂ ਖਿਲਾਫ਼ ਆ ਏਹ ਸਭ ਚੀਜ਼ਾਂ ਦੇ ਤਾਂ। ਬਾਕੀ ਦੇਖੋ ਜਿਵੇਂ ਸਰਕਾਰਾਂ ਕਰਨਗੇ ਜਿਵੇਂ ਅੱਗੋਂ ਓਨਾਂ ਦੇ ਓਡਰਸ ਵਗੈਰਾ ਆਉਣਗੇ ਬਾਕੀ ਦੇਖੋ ਕੀ ਬੰਨਦੈ।
ਹਾਂਜੀ-ਹਾਂਜੀ, ਬਾਕੀ ਏਹ ਕੀ ਏਨਾਂ ਨੂੰ ਸਰਕਾਰਾਂ ਨੂੰ ਚਾਈਦਾ ਵਾ ਐਕਸ਼ਨ ਲੈਣਾ, ਹਨਾ? ਕਿ ਆਪਣਾ ਜਿਵੇਂ ਕਿ ਪ੍ਰਾਈਵੇਟ ਹੋਗੇ ਤਾਨੂੰ ਪਤਾ ਕਿ ਇੱਕ ਲੋਕੀ ਕਿਦਾਂ ਆਪਣੇ ਨਾਲ ਅੱਜ-ਕੱਲ ਦੀ ਮਹਿੰਗਾਈਆਂ ਕਿੰਨੀਆਂ ਹਨਾ। ਤੇ ਏਨਾਂ ਨੂੰ ਕਿਦਾਂ ਔਖੇ ਹੋ ਕੇ ਪੇਰੈਂਟਸ ਪੜਾਦੇ ਆ ਨਾ ਕਈ ਆਪਣਾ ਬਹੁਤ ਔਖੇ-ਔਖੇ ਹੋ ਕੇ ਪੜਾ ਦੇ ਜਿਨਾਂ ਨੂੰ ਓ ਆਪਣਾ ਚਾਈਦਾ ਕਿ ਆਪਣਾ
ਤਾਂਹੀ ਤਾਂ ਅੱਜ-ਕੱਲ ਕਿੰਨੀਆਂ-ਕਿੰਨੀਆਂ ਹੋ ਗੀਆ ਨੇ।
ਹਾਂਜੀ-ਹਾਂਜੀ ਫੀਸਾਂ ਵੀ ਏਸ ਟੈਮ ਓਨਾਂ ਨੇ ਬਹੁਤ ਅਡਮਿਸ਼ਨਾਂ ਵੀ ਬਹੁਤ ਮਹਿੰਗੀਆਂ ਕਰ ਪੰਦਰਾਂ-ਪੰਦਰਾਂ ਹਜ਼ਾਰ ਵੀਹ-ਵੀਹ ਹਜ਼ਾਰ ਐਡਮਿਸ਼ਨ ਦਾ ਈ ਕਰਤਾ ਓਨਾਂ ਨੇ ਤੇ ਪੇਰੈਂਟਸ
ਤਾਂ ਸਾਡੇ ਟਾਈਮ ਤੇ ਹਾਂ ਜਿਵੇ ਮੈਨੂੰ ਯਾਦ ਆ ਜਦੋਂ ਮੈਂ ਪਲੱਸ-ਟੂ ਚ ਹੁੰਦੀ ਸੀ ਨਾ ਤੇ ਮੈਂ ਮਤਲਬ ਮੇਰੀ ਜਿਵੇਂ ਮੈਂ ਸੀ ਬੀ ਐ ਸੀ ਸਕੂਲ ਸੀ ਨਾ ਮਤਲਬ ਵਧੀਆ ਆਲਾ ਸਕੂਲ ਸੀ। ਉਸ ਟਾਈਮ ਓਹੀ ਸਕੂਲ ਦੀ ਮੇਰੀ ਪਲੱਸ-ਟੂ ਦੀ ਫੀਸ‌ ਹੈਗੀ ਸੀ ਤੇ ਤੇੈਂਤੀ ਸੌ ਸੀ ਓਦੋਂ ਤੇ ਅੱਜ-ਕੱਲ ਓਹੀ ਤੇੈਂਤੀ ਸੌ ਰੁਪਏ ਫੀਸ ਪ੍ਰੀ ਨਰਸਰੀ ਕਲਾਸ ਦੀ ਐ ਓਹੀ ਸਕੂਲ ਵਿੱਚ। ਹਾਂ। ਬਹੁਤ ਜ਼ਿਆਦਾ ਜਿਵੇਂ ਸਕੂਲ਼ ਵਾਲੇ ਹਰ ਦੂਸਰੇ ਸਕੂਲ਼ ਵਾਲੇ ਹਰ ਸਾਲ ਦੇਖੋ ਆਪਣਾਂ -ਆਪਣਾਂ ਪੰਜ ਸੌੁ ਰੁਪਏ ਬ ਵਧਾਈ ਜਾਂਦੇ ਨੇ ਵਧਾਈ ਜਾਂਦੇ ਨੇ ਗਲਤ ਗੱਲ ਏਂ, ਤੇ ਤੁਸੀਂ ਨਾ ਤੁਸੀਂ ਐਨੂਅਲ ਚਾਰਜਿਸ ਵੀ ਲਗਾ ਰਹੇ ਹੋ ਫਾਲਤੂ, ਕਿੰਨੇਂ ਸੌ ਖਰਚੇ ਤੁਸੀਂ ਨਾਲ ਵੀ ਐਡ ਓਨ ਕਰਕੇ ਤੁਸੀਂ ਲਗਾਦੇ ੲੌ ਹਰ ਸਾਲ
ਹਾਂਜੀ ਚਲੋ ਠੀਕ ਐ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆਂ ਲੱਗਿਆਂ। ਅਸੀਂ ਫਿਰ ਦੁਬਾਰਾ ਕੌਣ ਨਾਲ ਜੁੜਾਂਗੇ ਜੀ।
ਹਾਂਜੀ ਚਲੋਂ ਹੋਰ ਦੀਦੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ।